ਹੈਲੋ
ਸਤਿ ਸ਼੍ਰੀ ਅਕਾਲ ਭੈਣ ਜੀ ਠੀਕ ਹੋ
ਸਤਿ ਸ੍ਰੀ ਅਕਾਲ ਵਧੀਆ ਤੁਸੀਂ ਸੁਣਾਓ ਅੱਜ ਕਿਵੇਂ ਯਾਦ ਕਰ ਲਿਆ
ਅਸੀਂ ਬਸ ਬੈਠੇ ਸੀ ਤੇ ਸੋਚਿਆ ਤੁਹਾਨੂੰ ਹ ਨੀ ਕਰਦੀ ਹੈ ਤੁਸੀਂ ਤੇ ਕਰਨਾ ਨੀ ਹੁੰਦਾ
ਅੱਛਾ ਚਲੋ ਚੰਗਾ ਚੰਗਾ ਕੀਤਾ ਫੋਨ ਕੀਤਾ ਹੋਰ ਰੋਟੀ ਰੋਟੀ ਰੋਟੀ ਖਾ ਬੈਠੇ ਵਾਂ
ਨਹੀਂ ਹਜੇ ਖਾਂਨੀ ਏ
ਅੱਛਾ ਔਰ ਕਿੰਨਾ ਹੈ ਆਜ
ਹਾਂਜੀ।
ਅੱਛਾ ਪਕੌੜੀਆਂ ਬਨਾਈਆਂ ਨੇ, ਸੁੱਕੀਆਂ ਬਨਾਈਆਂ ਨੇ ਤਰੀ ਆਲੇ
ਅੱਛਾ ਚਲੋ ਚੰਗੈ ਸੁੱਕੀਆਂ ਪਕੌੜੀਆਂ ਖਾ ਲੈਂਦੇ ਓਂ।
ਹਾਂਜੀ ਖਾ ਲੇਨੇ ਆ ਮੇ ਸਾਨੂੰ ਚੋ ਮਿਲ ਕੇ ਹਟਨਗੇ।
ਅੱਛਾ।
ਹੂੰ।
ਚਲੋ ਚੱਛਾ ਰਾਤੀ ਤੋਂ ਮਤਲਬ ਕੀ ਹਲਕਾ ਫੁਲਕਾ ਈ ਖਾਨਾ ਚਾਈਦੈ।
ਹਾਂਜੀ, ਮੇਰੇ ਵੀ ਵਰਦਾ ਖਾਨਾ ਚਾਈਦਾ ਨਾਸ਼ ਦੇ ਟਾਈਮ, ਫੇਰ ਜਿਤਨਾ ਵੀ ਹੈਵੀ ਖਾਲੋ।
ਹਾਂ ਓ ਤਾਂ ਹੈ ਏ, ਸਾਡਾ ਤਾਂ ਨਾਸ਼ਤਾ ਦੁਪੈਰੇ ਇੱਕੋ ਹੋ ਜਾਂਦੈ। ਆਪਾਂ ਦੁਪੈਰੇ ਨੀ ਖਾਂਦੇ।
ਅੱ
ਹਾਂਜੀ।
ਬੋਲ ਮੈਂ ਸੁਨੇਆ ਤੁਆਡੇ ਸੋਟ ਨਿਕਾਂਆਂ ਦਾ ਕੰਮ ਖੋਲੇਆ।
ਹਾਂਜੀ ਖੋਲੇਆ ਸੀ ਆਪਨਾ ਗੈਰੇਜ ਬਟ ਚਲੇਆ ਈ ਨੀ। ਪੈਲੇ ਕੰਪਨੀ ਜਾਂਦੇ ਸੀ ਤੇ ਓਦਰ ਕੋਈ ਗੱਲ ਹੋਗੀ ਸੀ ਤੇ ਨਾਨੇ ਕਿਆ ਚੱਲ ਮੈਂ ਆਪਨਾ ਗੈਰਜ ਖੋਲ ਲੈਂਨਾ ਵਾ। ਪਾਰਟਨਰਸ਼ਿਪ ਵਿੱਚ ਖੋਲਿਆ ਸੀ, ਪਾਰਟਨਾਂਦਾ ਚਲੇਆ ਈ ਨਈਂ। ਤੇ, ਹਾਂਜੀ
ਕੀ ਕੰਮ ਕੀ ਕਰਦੇ ਨੇ?
ਹੁਨ ਮਤਲਬ ਕੇ ਹੁਨ ਤੋ ਜਾ ਈ ਨੀ ਰਏ ਕੰਪਨੀ ਨੀ ਜਾ ਰਏ, ਮਤਲਬ ਕੀ ਹੁਨ ਤਾਂ ਜਿਵੇਂ ਕੀ ਕਸਟਮਰ ਬਨੇ ਦੇ ਨੇਂ ਨਾਂ ਪੈਲੇ ਦੇ, ਤਾਂ ਓ ਨਾ ਆਂਦੇ ਫੋਨ ਆ ਜਾਂਦੇ ਨੇ ਤਾਂ ਗੱਡੀ ਠੀਕ ਕਰ ਜਾਂਦੇ ਨੇ। ਨਈਂ ਤਾਂ ਫੇਰ ਘਰ ਈ ਰੈਂਦੇ ਨੇ।
ਅੱਛਾ-ਅੱਛੇਆ
ਹਾਂਜੀ, ਹੁਨ ਓ ਵਾਲੇ ਮਤਲਬ ਕੀ, ਦੁਬਾਰਾ ਬੁਲਾ ਤਾ ਰਏ ਨੇ। ਬਟ ਐ ਕੈ ਰਏ ਨੇ ਕੇ ਜਾਵਾਂਗਾ ਥੋੜਾ ਟੈਮ ਰੁਕ ਕੇ। ਮਨੇਜਰ ਦਾ ਫੋਨ ਆਇਆ ਸੀ।
ਹਾਂਜੀ। ਹੋਰ ਸਨਾ
ਬਸ ਵਦੀਆ, ਤੁਸੀਂ ਇਕ ਬੁਟੀਕ ਦਾ ਕੰਮ ਖੋਲਿਆ।
ਹਾਂਜੀ ਬੁਟੀਕ ਦਾ ਕੰਮ ਖੋਲਿਆ ਮੈਂ।
ਹਾਂ ਸਈ ਚੱਲਦਾ ਏ, ਹਾਂ-ਹਾਂ।
ਸਈ ਚੱਲਦਾ ਪਿਆ ਮਤਲਬ ਕੇ ਇੰਨੇ ਤਾਂ ਆਂਦੇ ਨੀ ਹਜੇ ਨਵਾਂ-ਨਵਾਂ ਖੋਲੇਆ ਨਾ।
ਹਾਂਜੀ ਨਵਾਂ ਖੋਲੋ ਤੇ ਈ ਚੱਲਦਾ ਨ ਚੱਲਦਾ ਕੰਮ ਟਾਈਮ ਤਾਂ ਲੱਗਦਾ ਈ ਐ ਹਰੇਕ ਚੀਜ਼ ਚ।
ਹਾਂਜੀ ਓ ਗੱਲ ਤਾਂ ਹੈ ਈ।
ਮੈਂ ਸੁਨੇਆ ਸੀ ਕਿੱਥੋਂ ਓ ਨਾ ਸਾਡੇ ਏਥੇ ਫੰਕਸ਼ਨ ਸੀ ਨਾ। ਤੇ ਮੈਂ ਸੂਟ ਸਵਾ ਲੈਨੇ ਲਿੱਤੇ ਸੀ, ਤੇ ਮੈਂ ਫਿਰ ਸ ਵਾਣੇ ਸੀ ਮੈਂ ਕੇਆ ਚਲ ਧੋਨੂੰ ਫੋਨ ਕਰਨੀ ਆਂ।
ਹਾਂਜੀ। ਹਾਂਜੀ, ਸੀਵਾ ਲੈਣਾ ਕਰ ਦਾਂਗੇ ਸਟੀਚੀਂਗ।
ਹਾਂਜੀ, ਮੈਂ ਆਵਾਂਗੀ। ਮੈਨ ਜੋ ਟਾਈਮ ਲੱਗੇਆ ਮੈਂ ਧੋਨੂੰ ਦੱਸ ਦਾਂਗੀ ਮੈਂ ਆਵਾਂਗੀ,
ਹਾਂਜੀ-ਹਾਂਜੀ ਬੇਲਕੁਲ, ਹੋਰ ਓਦਰ ਮੌਸਮ ਕੀਦਾਂ ਹੋਏਆ ਦਾ?
ਫੇਰ, ਠੀਕ ਈ ਏ ਹਵਾ ਚਲਦੀ ਪੀ ਏ, ਸਵੇਰ ਤੋਂ ਸ਼ਾਮ ਤੱਕ ਤੇ ਬੀਲ ਕੁਲ ਏਨੀ ਗਰਮੀ ਸਸੀ ਜੀਵੇਂ ਬਾਰ ਨਿਕਲੋ ਤੇ ਹੁਨੇ ਉਬਲੇਗੀ। ਅਸੀਂ ਆਵਾਂਗੇ ਵਾ
ਅੱਛਾ। ਸਾਡੇ ਐਧਰ ਵੀ ਐਈ ਓ ਹਾਲ ਹੈਗਾ ਮਲ ਆ ਕੀ, ਬੜੀ ਗਰਮੀ ਹੈਗੀ ਏ। ਬਾਰੀਸ਼ ਈ ਨੀ ਆ ਰੀ, ਵੀਚੋਂ ਆਈਆਂ ਸਨ ਮੀ, ਤੇ ਫੇਰ ਬੰਦ ਹੋ ਗਏ ਨੇ ਫੇਰ ਏਡੀ ਹੂਮਸ ਹੋ ਜਾਂਦੀ ਏ, ਓ ਕੀ ਕੂਲਰ ਹੈਗਾ ਨਾ ਸ ਕੂਲਰ ਬੜੀ ਹੂਮਸ ਕਰਦਾ ਹੈਗਾ, ਹਾਂ ਬੜਾ ਬੁਰਾ ਹਾਲ ਹੋ ਜਾਂਦਾ ਐ। ਏ ਸੀ ਤਾਂ ਫੇਰ ਵੀ ਸਈ ਰੈਦੈ। ਕੂਲਰ ਤੋ ਹੂਮਸ ਕਰ ਦੀਂਦਾ ਬੇਲਕੁਲ ਈ ਓਨੂੰ ਪੂਰੀ ਹਵਾ ਚਾਈਦੀ ਏ ਬਾਰ ਦੀ। ਸਾਡਾ ਕੀ ਅੰਦਰ ਲੱਗੇਆ ਦਾ ਜਾਲ ਹੈਗੇ ਨੇ ਉਪਰ ਛੱਤ ਤੇ। ਤੋ ਓ ਏਨੀ ਹਵਾ ਲੈਂਦਾ ਈ ਨਈ ਓ, ਮਲੇ ਕੀ ਓਨੂੰ ਬਾਰ ਦੀ ਹਵਾ ਚਾਈਦੀ ਏ।
ਹੂੰ।
ਹੋਰ ਸੁਣਾਓ?
ਯਾਦ ਈ ਕਰ ਲੇਆ ਕਰੋ ਸਾਨੂੰ।
ਹਾਂਜੀ ਓ ਕੀ ਥੋੜਾ ਟਾਈਮ ਨੀ ਲੱਗਦਾ ਪੇਆ ਕੀ ਘਰ ਕੀ ਗੈਸਟ ਆਏਦੇ ਸੀ। ਤਾਂ ਕਰਕੇ ਥੋੜਾ ਟਾਈਮ ਨੀ ਲੱਗੇਆ ਫੋਨ-ਫੋਨ ਕਰਨ ਦਾ।
ਹਾਂਜੀ, ਮੈਂ ਵੀ ਹੁਨੇ ਵੇਲੀ ਹੋਈ ਸੀ ਰੋਟੀ ਸਬਜ਼ੀ ਬਣਾ ਕੇ, ਮੈਂ ਕੇਆ ਚੱਲ ਕੋਲ ਆਏਆ ਅਟੈਂਡ ਈ ਕਰ ਲਾਂ।
ਮੈਂ ਕੇਆ ਬੜਾ ਦਿਨ ਹੋ ਗਏ ਨੇ ਗੱਲ ਨੀ ਕੀਤੀ। ਚੱਲ ਅੱਜ ਕਾਰ ਈ ਲੈਂਨੀ ਆਂ, ਹੋਰ? ਧਾਡੇ ਘਰ ਪਰੀਵਾਰ ਸਭ ਵਦੀਆ?
ਸਬ ਵਦੀਆ।
ਹੋਰ ਤੁਸੀਂ ਕੀਦਰ ਆਏ ਦੇ ਓ?
ਅਸੀ ਆਏ ਸੀ ਓਥੇ ਸਾਡੇ ਹੈਗੇ ਨੀ। ਲੇਟੀਵ ਓਨਾਂ ਦੇ ਘਰ ਆਏ ਹੋਏ ਸੀ ਅਸੀ।
ਅੱਛਾ, ਚਲੋ ਅੱਛਾ ਐ। ਛੁਡੀਆਂ ਚ ਛੁੱਡੀਆਂ ਚ ਈ ਆਂਣਾ ਹੁੰਦਾ ਓਵੇੈਂ ਤਾਂ ਆਂਣਾ ਈ ਨੀ ਹੁੰਦਾ।
ਹਾਂਜੀ।
ਹੂੰ, ਹੋਰ ਥੋੜਾ ਹੋਲੀਡੇ ਹੋਮਵਰਕ ਹੋ ਗੇਆ?
ਹਾਂਜੀ।
ਚਲੋ ਅੱਛਾ ਐ। ਹੋਰ ਸੁਣਾਓ, ਬੱਚੇਆਂ ਨੂੰ ਬੜਾ ਵਰਕ ਦੇ ਦੇਂਦੇ ਨੇਂ।
ਹਾਂਜੀ, ਤੁਸੀਂ ਬੂਟੀਕ ਤੇ ਆਪਣਾ ਈ ਖੋਲ੍ਹਿਆ ਹੋਇਆ ਮਤਲਬ ਅਪ, ਤੁਸੀਂ ਖੁਦ ਸੀਂਦੇ ਓ ਸੂਟ ਯਾ ਤੁਸੀਂ ਹੋਰਾਂ ਨੂੰ ਨਾਲ ਲਗਾਇਆ ਪਿਆ?
ਹੋਰਾਂ ਨੂੰ ਵੀ ਲਗਾਇਆ ਜਾ, ਮੈਂ।
ਅੱਛਾ।
ਹਾਂਜੀ। ਮੈਂ ਸੁਣਿਆ ਤੁਸੀਂ ਪਰਸ ਬੜੇ ਸੋਹਣੇ ਫੜੇ ਦੇ ਹੁੰਦੇ ਨੇਂ, ਕਿੱਧਰੋਂ ਲੈਂਦੇ ਓ ਪਰਸ?
ਅਸੀਂ ਬਸ ਜਿੱਥੋਂ ਪਸੰਦ ਆ ਜਾਣ, ਉੱਥੋਂ ਲੈ ਲੈਂਨੇ ਆਂ।
ਮੈਂ ਵੇਖਿਆ, ਮੈਂ ਕਿਹਾ ਬੜੇ ਸੋਹਣੇ ਪਰਸ ਫੜੇ ਵੇ ਹੁੰਦੇ ਨੇਂ ਭੈਣ ਜੀ ਨੇਂ, ਮੈਂ ਕਿਹਾ ਪੁੱਛਾਂਗੀ। ਕਿਧਰੋਂ ਲੈਂਦੇ ਓ? ਕਿਹੜੀ ਬ੍ਰੈਂਡ ਦੇ ਲੈਂਦੇ ਓ? ਗੁੱਚੀ ਦੇ ਲੈਂਦੇ ਓ, ਯਾ ਫੇਰ
ਸਾਨੂੰ ਜਿਹੜੇ ਪਸੰਦ ਆਂ ਜਾਵੇਂ, ਉੱਥੋਂ ਲੈ ਲੈਨੇ ਆਂ।
ਚਲੋ ਅੱਛਾ ਏ ਹੋਰ ਕੀ, ਅੱਜ-ਕੱਲ ਤਾਂ ਹਰ ਚੀਜ਼ ਹੋਣੀ ਬੜੀ ਜ਼ਰੂਰੀ ਹੇਗੀ ਏ। ਚੀਜ਼ ਤਾਂ ਨਾਂ ਹੋਏ।
ਮੈਂ ਹੁਣ ਲਿੱਤਾ ਸੀ, ਤੇ ਮੈਂ ਉਹ ਜਿੰਜਰ ਦਾ ਲਿੱਤਾ ਸੀ, ਉਹ ਵਾਲ਼ਾ ਪਰਸ।
ਅੱਛਾ, ਚਲੋ ਅੱਛਾ।
ਹੋਰ ਕੀ, ਬਸ ਵਧੀਆ।
ਚਲੋ, ਚੰਗਾ ਫ਼ੇਰ ਹਨਾ ਮੈਂ
ਹਾਂਜੀ-ਹਾਂਜੀ।
ਹਾਂਜੀ, ਹਨਾਂ ਫੇਰ ਮੈਂ ਕਰਨੀ ਆਂ, ਠੀਕ ਏ।
ਠੀਕ ਏ।